ਹੈਲੋ ਸਤਿ ਸ੍ਰੀ ਅਕਾਲ
ਕਾਲ ਜੀ
ਹੋਰ ਸੁਣਾਓ ਕੀ ਹਾਲ ਚਾਲ ਹੈ? ਵਧੀਆ ਕੀ ਕਰ ਰਹੇ ਹੋ?
ਬਸ ਕੁਛ ਨਹੀਂ ਫ੍ਰਰੀ ਸੀਗੇ।
ਅੱਛਾ ਹੋਰ ਕੀ ਚੱਲਦਾ ਪਿਆ ਕੁਛ ਨੀ ਬਸ ਉਹੀ? ਡਿਨਰ ਦਾ ਟਾਈਮ ਹੈ ਰੋਟੀ। ਰੋਟੀ ਪਾਣੀ ਦਾ ਕਰ ਰਹੇ ਸੀ ਹੂੰ। ਹੋਰ ਸੁਣਾਓ?
ਬਸ।
ਕਿੱਦਾਂ ਚੱਲਦਾ ਪਿਆ ਤੁਹਾਡੇ ਛੁੱਟੀਆਂ ਪਈਆ?
ਹਾਂਜੀ-ਹਾਂਜੀ ਛੁੱਟੀ ਆਏ ਹਜੇ ਤਾਂ ਜੁਲਾਈ ਫਸਟ ਜੁਲਾਈ ਤੋਂ ਲੱਗਣਗੇ ਜਾਊਂਗੀ।
ਪੈ ਹੈ ਹੋਮਵਰਕ ਵਗੈਰਾ ਮਿਲਿਆ ਦਾ ਹੋਣਾ ਵੈ?
ਹਾਂਜੀ ਅਸਾਈਨਮੈਂਟਸ ਮਿਲੀਆਂ ਹੋਈਆਂ ਨੇ ਪ੍ਰੋਜੈਕਟ।
ਅੱਛਾ।
ਹੌਲੀ-ਹੌਲੀ ਹੁੰਦਾ ਪਿਆ?
ਹੂੰ ਹੂੰ ਹੂੰ ਹੋਰ ਕੀ ਗੋਲ ਹੈ ਇਸ ਤੋਂ ਬਾਅਦ ਕੀ ਕਰਨਾ ਹੈ ਤੁਸੀਂ?
ਬਸ ਸਟੱਡੀ ਹੁਣ ਅ ਪਲੱਸਟੂ। ਕੰਪਲੀਟ ਹੋਏਗੀ ਤੇ। ਕਾਲਜ ਕਾਲਜ 'ਚ ਬਸ ਇਹੀ ਹੈ ਕਿ ਬੀ ਏ? ਨਾਲ ਐੱਲ ਐੱਲ ਬੀ ਕਰਲਾਗੀ ਜਾਂ ਮਤਲਬ ਗੋਲ ਤਾਂ ਇਹ ਹੈ ਕਿ ਐੱਲ ਐੱਲ ਬੀ 'ਚ ਜਾਣਾ ਬਾਕੀ ਦੇਖੋ?
ਹੂੰ ਕਾਫ਼ੀ ਅੱਛਾ ਹੈਗਾ ਹੈ ਅ ਵੀ ਵੈਸੇ।
ਹਾਂ ਮਤਲਬ ਕਾਫੀ ਟਰੈਂਡ ਵੀ ਹੈ ਨਾ ਅੱਜ ਕੱਲ੍ਹ ਚੱਲਦਾ ਪਿਆ।
ਹਾਂ ਟਰੈਂਡ ਦੇ ਪਿੱਛੇ ਭੱਜੋ।
ਹੋਰ ਕਿਆ ਔਰ ਇਹ ਵੀ ਹੈ? ਕਿ ਅੱਜ ਕੱਲ੍ਹ ਕੰਪਿਊਟਰ ਕੋਰਸਿਸ ਵਗੈਰਾ ਹੁੰਦੇ ਨਾ ਕੋਮਰਸ ਰੱਖੀਏ ਤਾਂ ਮੈਂ ਫਿਰ ਇਸ ਕਰਕੇ ਉਹ ਵੀ ਨਾਲ ਨਾਲ ਕਰ ਲਾਂਗੀ ਕੋਰਸਿਸ। ਤੇ ਬਾਕੀ ਹਜੇ ਤਾਂ ਦੇਖੋ ਪਲੱਸਟੂ। ਤੂੰ ਰਹਿ ਅੱਛੀ-ਅੱਛੀ ਬਸ।
ਹਾਂ-ਹਾਂ- ਹਾਂ ਐਲ ਬੀ ਕਰਨ ਤੋਂ ਬਾਅਦ ਕੀ ਹੈਗਾ ਕੀ ਸੋਚਿਆ ਦਾ ਹੈਗਾ ਉਸ ਤੋਂ ਬਾਅਦ ਕੀ ਕਰਨਾ ਹੈਗਾ ਆ?
ਹਜੇ ਤਾਂ ਬਸ ਇਹੀ ਗੋਲ ਹੈ ਕਿ ਬੀਏ ਬੀ ਬੀ ਏ ਕਰਕੇ ਐਲ ਐਲ ਬੀ ਨਾਲ ਰੱਖ ਲੈਣੀ ਹੈ ਜਾਂ ਤਾਂ ਪੰਜ ਸਾਲ ਦਾ ਪੂਰਾ ਇਕੱਠਾ ਰੱਖ ਲੈਣਾ ਹੈ। ਬੀ ਬੀ ਐੱਲ ਐੱਲ ਬੀ 'ਤੇ ਜਾਂ ਫਿਰ। ਅਲੱਗ -ਅਲੱਗ- ਅਲੱਗ -ਅਲੱਗ ਦਾ ਜ਼ਿਆਦਾ ਟਾਈਮ ਲੱਗ ਜਾਏਗਾ। ਥ੍ਰਰੀ ਈਅਰਸ ਅਤੇ ਫਾਈਵ ਈਅਰਸ।
ਇਨਾ ਸਿੱਧਾ ਅਹ ਵਕੀਲ ਬੰਦੇ ਹੈਗੇ ਆ? ਕੇ। ਜੱਜ ਵਗੈਰਾ ਵੀ।
ਇਹਦੀ ਹਜੇ ਸਾਨੂੰ ਐਗਰੀਮੈਂਟ ਹੀ ਮਿਲਦੀ ਹੈ ਲੋਇਰ ਮਤਲਬ ਲੋਇਰ ਬਣਨ ਦੀ। ਮਤਲਬ ਅੱਗੇ ਅਗਰ ਆਪਾਂ ਫਰਦਰ ਸਟੱਡੀ। ਕਰਨੀ ਆ, ਤਾਂ ਉਹ ਫਿਰ ਆਪਣੇ ਤੇ ਪਿੰਡ ਹੈ ਬਾਕੀ ਸਾਨੂੰ ਡਿਗਰੀ ਮਿਲ ਜਾਂਦੀ ਹੈ ਐਲ ਐਲ ਬੀ ਦੀ ਕਿ ਆਪਾਂ ਲੋਅ,
ਹੂੰ, ਅੱਛਾ ਫੇਰ ਤੁਹਾਡੀ ਮਰਜ਼ੀ ਹੈਗੀ। ਕੋਰਟ ਵਿੱਚ ਕੇਸ ਜਾਂਦੇ ਹਾਂ ਕਰਨੇ ਆ ਪ੍ਰੈਕਟਿਸ ਕਰਨੀ ਹੈਗੀ ਕਿ ਨਹੀਂ ਕਰਨੀ ਹੈਗੀ ਹਨਾ।
ਜੱਜ ਦੀ ਅੱਗੇ ਕਰਨੀ ਹੈ ਜੱਜ ਦੀ ਤਾਂ ਫਿਰ ਅੱਗੋਂ ਵੀ ਕਰ ਸਕਦੇ ਹੈ।
ਸਟੱਡੀ ਕਰ ਸਕਦੇ ਹੈਗੇ ਓਕੇ ਤੇ ਤੁਸੀਂ ਲੋਕ ਇਕੱਲੀ ਕਰੋਗੇ ਕਿ ਮਤਲਬ ਕਿ ਹਾਈ ਕੋਰਟ ਵਗੈਰਾ ਜ
ਨਹੀਂ ਲੋਕਲ ਹੀ ਮਤਲਬ ਆਪਣੇ ਪੰਜਾਬ ਪੰਜਾਬ 'ਚ ਜਾਂ ਮਤਲਬ ਕੋਲ ਕੋਲ ਹੀ ਮਤਲਬ ਪੜ੍ਹਾਈ ਵੀ ਇੱਥੇ ਕਰਾਂਗੀ ਅੰਮ੍ਰਿ
ਅੱ ਅੱਛਾ ਉੱਥੇ ਤਾਂ ਕਾਫ਼ੀ ਅੱਛਾ ਕਾਲਜ ਹੈਗਾ ਵਾ ਗੁਰੂ ਨਾਨਕ ਇਹੀ ਕੁਛ ਸੀਗਾ ਨਾ ਹੂੰ ਹੂੰ ਉਹ ਕ ਕਾਫੀ ਅੱਛਾ ਕਾਲਜ ਹੈਗਾ ਐ।
ਹਾਂਜੀ ਔਪਸ਼ਨਸ ਤਾਂ ਕਾਫੀ ਨੇ ਇੱਥੇ ਅੰਮ੍ਰਿਤਸਰ
ਪਰ ਉਹ ਯੂਨੀਵਰਸਿਟੀ ਜ਼ਿਆਦਾ ਚੱਲਦੀ ਹੈਗੀ ਆ ਉੱਥੇ ਨਾ
ਫੇਮਸ ਡਾਟ,
ਹਾਂ ਸਾਡੀ ਦੀਦੀ ਵੀ ਸੀਗੇ ਭੂਆ ਜੀ ਦੀ ਕੁੜੀ ਉਹਨਾਂ ਨੇ ਵੀ ਉੱਥੋਂ ਹੀ ਕੀਤੀ ਦੀ ਹੈਗੀ ਐ।
ਅੱਛਾ ਅੱਛਾ, ਹਾਂ ਮੋਸਟ ਮਤਲਬ ਜ਼ਿਆਦਾਤਰ ਸਾਰੇ ਇਥੋਂ ਉੱਥੋਂ ਕਰਦੇ ਆ ਅੰਮ੍ਰਿਤਸਰ ਦੇ ਅੱਧਾ ਮਤਲਬ ਅੱਧੇ ਬੱਚੇ ਦਾ ਇਥੇ ਕਰਦੇ ਆ, ਕਿਉਂਕਿ ਉਹ ਜ਼ਿਆਦਾ ਉਹ ਹੈ ਅੱਛੀ ਟੀਚਰਸ ਅੱਛੇ ਹੈ ਨਾ ਉੱਥੇ ਲੈਕਚਰਰ ਅੱਛੇ ਨੇ,
ਅੱਛਾ,
ਬਾਕੀ ਇੱਕ ਇੱਥੇ ਏ ਜੀ ਸੀ ਵੀ ਹੈਗਾ ਇਹ ਮੇਰੇ ਜ਼ਿਆਦਾ ਕੋੋਲ ਪੈਂਦਾ ਹੈ। ਕਰਦੇ ਬਟ ਫੇਰ ਇਹ ਵੀ ਦੇਖ। ਦੇਖੀ ਦਾ ਕਿ ਉੱਥੇ ਕਿੱਦਾਂ ਦੀ ਹੈ ਨਾ ਮਾਹੌਲ ਐਟਮੋਸਫੇਅਰ ਹਾਂ ਇਨਵਾਇਰਮੈਂਟ ਵੀ ਦੇਖਣਾ ਪੈਂਦਾ ਬਾਕੀ ਦੇਖੋ। ਤਾਂ ਇਹ ਹੈ ਮਤਲਬ ਗੋ ਇਹ ਹੈ ਕਿ ਕਰਨਾ ਹੈ ਬਾਕੀ ਡਿਜੀਟਲ ਮਾਰਕੀਟਿੰਗ ਵੀ ਆਪ ਔਪਸ਼ਨ ਹੈਗੀ ਹੈ ਮੇਰੇ
ਉਹ ਤਾਂ ਹਾਂ ਉਹ ਤਾਂ ਬਹੁਤ ਜ਼ਿਆਦਾ ਚੱਲਦੀ ਤ ਹੈ
ਹਾਂ ਉਹ ਤਾਂ ਮਤਲਬ ਬਹੁਤ ਉਹਦੇ ਮਤਲਬ ਅੱਜ ਕੱਲ੍ਹ ਸਾਰੇ ਬੱਚੇ ਇਹੀ ਲਾਈਨ ਚ ਜਾ ਰਹੇ ਆ ਏ ਆਈ ਏ ਆਈ ਈ ਬਣਨਾ ਆ ਕੁਛ
ਹੂੰ ਇਹਦੇ ਚ ਹਾਂ ਸਕੋਪ ਹੀ ਇਹਦੇ ਵਿੱਚ ਹੈਗਾ ਅੱਜ ਕੱਲ੍ਹ ਚੱਲਦਾ ਹੀ ਹੈ
ਹਾਂ ਕਿਉਂਕਿ ਸੋਸ਼ਲ ਮੀਡੀਆ ਦਾ ਟਾਈਮ ਮਤਲਬ ਜਨਰੇਸ਼ਨ ਹੀਂ ਇੱਦਾਂ ਦੀ ਹੈ ਕੀ ਸਾਰਾ ਉੱਥੇ ਹੀ ਜਾ ਰਿਹਾ ਮਤਲਬ ਹੂੰ‌ ਮਤਲਬ ਹਰ ਇੱਕ ਯੂਨੀਵਰਸਿਟੀ ਚ ਦੇਖਲਓ ਸਾਰੇ ਕੋਰਸਿਸ ਚ ਜ਼ਿਆਦਾ ਕਰਦੇ ਨੇ ਪੜ੍ਹਾਈ ਕਰਦੇ ਨੇ ਕੋਰਸ਼ਿਸ ਕਰਦੇ ਨੇ ਮਤਲਬ ਏ ਆਈ ਹੋ ਗਿਆ ਆਈ ਟੀ ਆਈ ਕੋਰਸ ਹੋ ਗਿਆ ਇਹ ਜ਼ਿਆਦਾ ਕਰਦੇ ਨੇ
ਹੂੰ ਚਲੋ ਇਹ ਚਾ ਚੰਗਾ ਹੈਗਾ ਕਿ ਤੁਸੀਂ ਇੱਥੇ ਹੀ ਰਹਿ ਕੇ ਸਟੱਡੀ ਕਰ ਰਹੇ ਹੋ ਅੱਜ ਕੱਲ੍ਹ ਤਾਂ ਸਿਰਫ ਬਾਹਰ ਦੀ ਦੌੜ ਹੀ ਲੱਗੀ
ਹਾਂ ਇਹ ਤਾਂ ਹੈ ਕਿ ਬਾਹਰ ਜਾਣਾ ਫੋਰਨ ਜਾਣਾ ਬਟ ਇਹ ਮੇਰੇ ਚ ਨਹੀਂ ਹੈਗਾ ਥੋੜ੍ਹਾ ਜਿਹੇ ਮੈਂ ਫੈਮਿਲੀ ਨਾਲ ਹੀ ਰਹਿਣਾ ਹੈ।
ਹਾਂ ਸਹੀ ਹਾਂ ਸਹੀ ਬਣਾਉਣ ਨੂੰ ਪੜ੍ਹਨ ਵਾਲਾ ਬੱਚਾ ਹੋਣਾ ਚਾਹੀਦਾ ਚਾ ਇੱਥੇ ਵੀ ਸਕੋਪ ਕਰ ਲੈਂਦਾ ਹੈਗਾ ਜਾਂ ਹਾਂ ਉੱਥੇ ਵੀ ਕਰੀਅਰ ਬਣਾਉਣ ਵਾਲਾ ਹੋਣਾ ਚਾਹੀਦਾ ਬਚਾ
ਹਾਂਜੀ ਮਤਲਬ ਮੇਰੇ ਮੋਸਟ ਉਫ ਦੀ ਫਰੈਂਡ ਮਤਲਬ ਜ਼ਿਆਦਾਤਰ ਸਾਰੇ ਮੈਡੀਕਲ ਲਾਈਨ ਚ ਮਤਲਬ ਨਰਸਿੰਗ ਚ ਜਾਣਾ ਹੈ ਜਾਂ ਫਿਰ ਨੀਟ ਕਰਨੀ ਹੈ ਹੈ ਨਾ ਐ ਇੱਦਾਂ ਦਾ ਉਹਨਾਂ ਦੇ ਗੋਲਜ ਨੇ ਮੇਰਾ ਅਲੱਗ ਹੀ ਹੈ ਮੇਰੇ ਫਰੈਂਡ ਸਰਕਲ ਦੇ ਵਿੱਚ
ਹੂੰ ਅੱਛਾ ਚਲੋ ਵਧੀਆ ਹੈਗਾ ਆ ਵੈਸੇ ਇਹ ਵੀ ਚੀਜ਼ ਹੈਗੀ ਕਿ ਤੁਸੀਂ ਨਰਸਿੰਗ ਦਾ ਕਰਕੇ ਤੁਸੀਂ ਬਾਹਰ ਜਾ ਸਕਦੇ ਹੋ। ਉਹਦੇ ਚ ਸਕੋਪ ਬੜਾ ਜ਼ਿਆਦਾ ਤੁਹਾਨੂੰ
ਹਾਂ ਇਹ ਤਾਂ ਹੈ ਮੈਡੀਕਲ ਵਾਲਿਆਂ ਨੂੰ ਇਹ ਹੈਗੀ ਹੈ ਐਡਵਾਂਟੇਜ ਕਿ ਉਹ ਮਤਲਬ ਕਰ ਲੈਣ ਇੱਥੇ ਆਪਣੀ ਡਿਗਰੀ ਲੈ ਲੈਣ ਤੇ ਟਰਸ ਮਤਲਬ ਬਾਹਰ ਤਾਂ ਉਹਨਾਂ ਦਾ ਜਲਦੀ ਬਣ ਜਾਂਦਾ
ਹਾਂ ਜਲਦੀ ਉਹਨਾਂ ਨੂੰ ਪੀ ਆਰ ਵਗੈਰਾ ਵੀ ਬੜੀ ਜਲਦੀ ਮਿਲ ਜਾਂਦੀ ਹੈਗੀ ਆ
ਹੂ
ਹੋਰ ਸੁਣਾਓ
ਬਾਕੀ ਤੁਸੀਂ ਕਿੱਦਾਂ ਹ ਤੁਸੀਂ ਕੀ ਕੀਤਾ ਮਤਲਬ ਤੁਹਾਡੀ ਸਾਡੀੇ
ਹੂ ਹਾਂਜੀ
ਮਤਲਬ ਤੁਸੀਂ ਕੀ ਕੀਤਾ ਹੈ ਮਤਲਬ ਤੁਹਾਡੀ ਸਟੱਡੀ ਕਿੱਥੋਂ ਤੱਕ ਹੈ
ਮੇਰੀ ਸਟੱਡੀ ਸਟੱਡੀ ਹੈਗੀ ਅਸੀਂ ਗ੍ਰੈਜੂਏਸ਼ਨ ਹੀ ਕੀਤੀ ਹੈਗੀ ਹੈ ਉਸ ਟਾਈਮ ਤੇ ਜ਼ਿਆਦਾ ਟਰੈਂਡ ਸੀਗਾ ਕਿ ਕੰਪਿਊਟਰ ਨਾ ਤਾਂ ਫਿਰ ਮੈਂ, ਪਲੱਸ ਵਨ ਪਲੱਸ ਟੂ ਵਿੱਚ ਆਰਟਸ ਰੱਖੀ ਸੀ ਵਿਦ ਮੈਥ ਤੇ ਇਕਨੋਮਿਕ
ਅੱਛਾ ਇਹ ਵੀ ਹੁੰਦਾ ਓਪਸ਼ਨਸ ਹਾਂ, ਸਾਡੇ ਤਾਂ ਓਪਸ਼ਨ ਸੀਗਾ ਨਾ ਕਿ ਅਸੀਂ ਇਕਨੋਮਿਕ ਰੱਖੀਏ ਤਾਂ ਜਾਂ ਮਾਰਕੀਟਿੰਗ ਰੱਖੀਏ ਅਕਾਊਂਟਸ 'ਚ ਵੀ ਸੀਗੀ ਤੇ ਬਟ ਮੈਂ ਰੱਖਿਆ ਅਕਾਊਂਟ ਛੇ ਵਿਦ ਇਟ ਇਕਨੋਮਿਕਸ ਔਰ ਵਿਦ ਬਿਜ਼ਨਸ ਸਟੱਡੀ ਹਾਂ ਇਹ ਤਿਨ ਮੇਨ ਸਬਜੈਕਟ ਐ, ਬਾਕੀ ਸਾਡੀ ਆਪਣੀ ਚੋਆਇਸ ਹੈ ਇੰਗਲਿਸ਼ ਪੰਜਾਬੀ
ਹੂ ਉ ਉ ਕਰਨੀ ਮੈਂ ਕੋਮਰਸ ਹੀ ਸੀਗੀ, ਅਸੀਂ ਗਏ ਵੀ ਦੋ ਕਲਾਸਾਂ ਲਗਾਈਆਂ ਹੈਗੀਆਂ ਮੈਂ, ਬਟ ਉੱਥੇ ਦੀ ਟੀਚਰ ਇੰਨੀਆਂ ਜ਼ਿਆਦਾ ਗੰਦੀਆਂ ਸੀ ਅਸੀਂ ਭੱਜਿਆ ਉੱਥੋਂ ਦੀ ਤੇ ਮਤਲਬ ਬਹੁਤ ਜਿਆਦਾ ਸਟਿਕ ਸੀਗੀਆਂ, ਫੇਰ ਗ੍ਰੈਜੂਏਸ਼ਨ ਮੈਨੇ ਬੀ ਸੀ ਏ ਵਿੱਚ ਕੀਤੀ ਹੈਗੀ ਹੈ ਹਾਂ ਬ ਅੱਗੇ ਕਰਨਾ ਸੀ ਮੈਨੂੰ ਸੀਗਾ ਕਿ ਐਮ ਸੀ ਏ ਕਰਾਂ, ਤੇ ਬਸ ਫਿਰ ਥੋੜਾ ਘਰ ਦਾ ਘਰ ਦੇ ਇਸ਼ੂ ਸੀਗੇ, ਤਾਂ ਫੇਿਰ ਕੀਤਾ ਨੀ ਤੇ ਨਾਲੇ ਇਹ ਸੀ ਹੈ ਕਿ ਸਾਨੂੰ ਕਿਉਂਕਿ ਸਾਡੇ ਸ਼ਹਿਰ ਹੁਸ਼ਿਆਰਪੁਰ 'ਚ ਇੰਨੇ ਜ਼ਿਆਦਾ ਸਕੋਪ ਨਹੀਂ ਹੈਗਾ ਕਿ ਅੱਗੇ ਅਹ ਅਸੀਂ ਮਤਲਬ ਪੋਸਟ ਗ੍ਰੈਜੂਏਸ਼ਨ ਕਰ ਸਕੀਏ ਨਾ ਔਥੇ ਹੈ ਨੀ ਸੀਗਾ ਉਸ
''ਹਾਂ ਇਹ ਤਾਂ ਹੈ। ਮਤਲਬ ਜਨਰੇਸ਼ਨ ਦੇ ਟਾਈਪ ਨਾਲ ਚੱਲਣਾ ਪੈਂਦਾ ਕਿ ਕਿੱਦਾਂ ਮਤਲਬ
ਕੋਲੇਜ ਵਗੈਰਾ ਨਹੀਂ ਸੀ, ਉੱਥੇ ਤੱਕ ਨਾ ਤੇ, ਫਿਰ ਬਾਹਰ ਜਾਕੇ ਕਰਨੀ ਪੈਂਦੀ ਸੀ ਜਾਂ ਅ ਜਲੰਧਰ ਕਰ ਲੋ। ਯਾਂ ਫਿਰ ਤੁਸੀਂ ਅੰਮ੍ਰਿਤਸਰ ਜਾ ਸਕਦੇ ਹੈਗੇ ਹੋ, ਏਦਾਂ ਫਿਰ ਪਾਪਾ, ਮੰਮਾ ਨੇ ਅਲਾਓ ਨੀ ਕੀਤਾ ਹੈਗਾ।
ਪਸੰਦ ਕਰਦੇ ਆ
ਹਾਂ ਹੂੰ ਓ, ਤਾ ਹੈ
ਹੂੰ
ਤਾਂ ਫਿਰ ਮੈਂ ਛੱਡ ਦਿੱਤੀ ਸੀਗੀ 'ਫੇਰ ਫਿਰ ਬਸ ਫਿਰ ਉਸ ਤੋਂ ਬਾਅਦ ਜੋਬ ਕੀਤੀ ਸੀਗੀ। ''ਮੈਂ ਦੋ- ਦੋ-ਤਿੰਨ ਸਾਲ ਕੀਤੀ ਹੈ ਜੋਬ ਤੇ ''ਉਹ ਮੇਰੀ ਪੀਸੀ ਤੇ ਸੀ, ਡਾਟਾ ਇਨਕੁਆਇਰੀ ਦਾ ਸੀਗਾ। ''ਮੇਰਾ ਕੰਮ ਨਾ
ਪੀ ਸੀ ਮਤਲਬ ਉਹੀ ਕਹਿ ਰਹੀ ਹਾਂ। ਕਿ, ਅੱਜ -ਕੱਲ ਵੀ ਇਹੀ ਹੈ। ਮਤਲਬ ਸਕੋਪ ਇਹੀ ਹੈ। ''ਪੀ ਸੀ ਤੇ ਆਨਾ ਚਾਹੀਦਾ ਹੈ ਕੰਮ, 'ਹਰ ਇੱਕ ਮਤਲਬ ਕੰਪਿਊਟਰ ਤੇ ਆਣਾ ਚਾਹੀਦਾ ਹੈ
ਬਹੁਤ ਜ਼ਰੂਰੀ ਹੈਗਾ ਆ।
ਹੂੰ।
ਕਿ ਲਾਈਨ ਤਾਂ ਬੈਂਕਿੰਗ ਵੀ ਸੀਗੀ, ਮੇਰੇ'ਚ ਬਟ ''ਮੈਂ ਬੈਂਕਿੰਗ ਲਾਈਨ ਓਪਸ਼ਨ ਮਤਲਬ ''ਮੈਂ ਕਦੇ ਸੋਚਿਆ ਹੀ ਨਹੀਂ ਸੀ, ਮੈਂ ਬੈਂਕਿੰਗ ਲਾਈਨ ਲੈਵਾਂਗੀ ਜਾਂ ਮੈਂ ਕੋਮਰਸ ਰੱਖਿਆ ਕਰਨਾ ''ਮੇਰਾ ਇਹ ਸੀ ਕਿ, ਐਮ ਬੀ ਏ ਤੱਕ ਤ ਕਰਨਾ ਐ। ਮਤਲਬ ਐਮ, ਬੀਏ ਤੱਕ ਤਾਂ ਜਾਣਾ ਪ
ਹੂੰ, ਨਹੀਂ ਮੈਨੂੰ ਕਾਫੀ ਕਾਫੀ ਸਾਰੇ ਮਤਲਬ ਉੱਧਰੋਂ ਵੀ ਔਪਸ਼ਨ ਆਏ ਸੀਗੇ। ਕਿ, ਹਾਂ। ਜਦੋਂ ਮੈਂ ਜੋਬ ਕਰਦੀ ਵੀ ਸੀਗੀ ਨਾ, 'ਇਥੇ ਆਪਣੇ ਔਫਿਸ ਤੇ ਫਿਰ ਮੈਨੂੰ ਬੈਂਕ ਦੀ ਲਾਈਨ ਵਿੱਚੋਂ ਵੀ ਕਾਫੀ ਸਾਰੇ ਮਤਲਬ ਮੈਨੂੰ ਸੀਗੇ ਔਫਰਸ ਕਿ, ਹਾਂ ਕਿ ਤੁਸੀਂ ਇੱਥੇ ਆ ਕੇ ਵੀ ਕੰਮ ਕਰ ਸਕਦੇ ਹੈਗੇ ਹੋ, ਬਟ ਲੋੜ ਬਹੁਤ ਜ਼ਿਆਦਾ ਸੀ ਉਹਨਾਂ ਦਾ, ਔਰ ਮਤਲਬ ਕਿ ਜਦੋਂ 'ਫੈਸਟੀਵਲ ਹੋਣਾ ਨਾ, ਉਸ ਟਾਈਮ ਤੇ ਬਹੁਤ ਜ਼ਿਆਦਾ ਲੋੜ ਹੁੰਦਾ ਸੀ। ਸੀਗਾ
ਹਾਂ। ਮਤਲਬ ਬੈਂਕਿੰਗ ਦੀ ਬਹੁਤ ਜੋਬ ਬਹੁਤ ਔਖੀ ਹੈ, ਮਤਲਬ ਮਤਲਬ 'ਮੇਰੀ ਸਾਰੀ ਫੈਮਿਲੀ'ਚ ਨਾ, ਚਾ ਚ, ਓ ਇੱਕ-ਦੋ ਉਹ ਵੀ ਮਤਲਬ ਬੈਂਕਿੰਗ ਦੀ ਜੋਬ'ਚ ਹੈ। ਅਤੇ, ਉਹ ਮੈਨੂੰ ਦੱਸਦੇ ਹੁੰਦੇ ਹੈ, ਕਿ ਤੂੰ ਬੈਂਕਿੰਗ ਲ ਮਤਲਬ ਬਹੁਤ ਜ਼ਿਆਦਾ ਬਰਡਨ ਦਿੰਦੇ ਆ ਜਿਵੇਂ
ਬਟਨ ਹਾਂ।
ਮੰਥ ਦੀ ਸਟਾਰਟਿੰਗ ਤੇ ਵੀ ਅ ਵਾਲੇ
ਹੂੰ, ਬਹੁਤ ਜ਼ਿਆਦਾ ਹਾਂ ਇੱਕੋ ਹੀ ਬੈਨੀਫਿਟ ਹੈਗਾ ਆ ਕਿ ਇਹਨਾਂ ਚ ਛੁੱਟੀਆਂ ਬੜੀਆਂ ਹੁੰਦੀਆਂ।
ਸਕਦੀਆਂ ਚ, ਛੁੱਟੀਆਂ ਹਾ,
ਹੂੰ
ਬਾਕੀ ਗੌਰਮੈਂਟ ਹੋਜੇ ਤਾਂ ਉਹ ਹੋਰ ਵੀ ਵਧੀਆ ਹੈ।
ਹ
ਬਸ ਇਹ ਸੋਚਿਆ ਹੁਣ ਤਾ ਹੋਲੀ ਹੋਲੀ ਬਸ ਸਟੱਡੀ ਹੋਰ ਦੱਸੋ?
ਹੋਰ ਚਲੋ ਠੀਕ ਹੈ ਕਰਦੀ ਮੈਂ ਫੇਰ ਹੈਂ। ਦੇਖਾਂ ਮੈਂ ਕਿਚਨ ਚ ਜਾ ਕੇ ਕੋਈ ਕੰਮ ਵਗੈਰਾ ਹੋਵੇ ਤੇ ਮੈਂ ਕਰਾਂ ਰਹਿ ਗਿਆ ਥੋੜ੍ਹਾ ਜਿੰਨਾ ਹੋਰ ਤੁਹਾਡਾ ਹੋ ਗਿਆ ਡਿਨਰ ਵਗੈਰਾ ਕੀ ਕਰਨਾ
ਘਰ ਨਹੀਂ ਲੱਗੇ ਸੀ ਬਣ ਗਿਆ ਬਸ
ਅੱਛਾ ਅੱਛਾ,
ਅੱਜ ਅਸੀਂ ਦਾਲ, ਬਣਾਈਏ ਔਰ ਆਲੂ ਗੋਭੀ ਬਣਾਈਏ।
ਅੱਛਾ, ਚਲੋ ਛਕੋ ਫੇਿਰ ਖਾਓ ਮਿਲਦੇ ਆ ਫਿਰ ਠੀਕ ਹੈ ਓਕੇ ਸਤਿ ਸ੍ਰੀ ਅਕਾਲ ਜੀ।